ਹੈਲੋ ਹਾਂਜੀ, ਸਸ ਰੀ ਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਹਾਲ-ਚਾਲ ਠੀਕ ਹੋ?
ਹਾਂਜੀ-ਹਾਂਜੀ, ਬਸ ਵਧੀਆ, ਤੁਸੀਂ ਸੁਣਾਓ, ਠੀਕ ਹੋ।
ਹਾਂਜੀ-ਹਾਂਜੀ ਵਧੀਆ, ਹੋਰ ਘਰ ਸਭ ਵਧੀਆ ਤੁਹਾਡੇ।
ਹਾਂਜੀ-ਹਾਂਜੀ, ਸਭ ਵਧੀਆ।
ਹਾਂਜੀ, ਮੈਂ ਗੱਲ ਕਰਨੀ ਚਾਂਹਦੀ ਸੀ। ਕਿ ਮਹਿੰਗਾਈ ਦੇ ਉੱਪਰ, ਕੀ ਅੱਜ- ਕੱਲ ਮਹਿੰਗਾਈ ਕਿੰਨੀ ਹੋਈ ਪਈ ਏ।
ਹਾਂਜੀ, ਬਹੁਤ ਜ਼ਆਦਾ ਮਹਿੰਗਾਈ ਹੋਗੀ।
ਹਾਂਜੀ। ਕੋਈ ਵੀ ਚੀਜ਼ ਬਣਾ ਲੋ ਘਰ ਦੀ, ਬਹੁਤ ਮਹਿੰਗਾਈ ਦੇ ਉੱਪਰ ਏ, ਜਿੱਦਾਂ ਕਿ ਮਤਲ ਮਕਾਨ ਦੇਖਲੋ ਬਣਾਣਾ, ਕੋਈ ਸੌਖਾ ਨੀ ਹੈਗਾ।
ਹੂੰ, ਮਕਾਨ, ਰਾਸ਼ਨ ਪਾਣੀ, ਹਰ ਇੱਕ ਚੀਜ਼ ਚ ਮਹਿੰਗਾਈ ਵਧੀ ਹੋਈ ਐ
ਹਾਂਜੀ, ਬਸ ਉਹੀ ਗੱਲ ਹੈ ਨਾ, ਮਹਿੰਗਾਈ ਬਹੁਤ ਹੋ ਰੀ ਏ। ਕੁਛ ਵੀ ਬਣਾਣਾ ਐ, ਅਸੀਂ ਕਰਨਾ, ਬਹੁਤ ਸਾਰਾ ਪੈਸਾ ਲੱਗਦਾ। ਹੁਣ ਮਕਾਨ ਦੇਖੋ, ਮਕਾਨ ਐ ਤਾਂ ਬਣਦਾ ਨੀ ਐ, ਮਕਾਨ ਚ ਰੇਤਾ, ਬਜਰੀ ਸੀਮਟ, ਇਹ ਚੀਜ਼ਾਂ ਇੰਨੀਆਂ ਮਹਿੰਗੀਆਂ ਹੋਈਆਂ ਗੀਆਂ ਨਾ ਅੱਜ ਕੱਲ ਮਕਾਨ ਬਣਾਏ ਨਹੀਂ ਜਾਂਦੇ ਅੱਜ, ਬੰਦਾ ਕਹੇ ਅਸੀਂ ਮਕਾਨ ਬਣਾ ਲੀਏ ਨਹੀਂ ਬਣਾਣਾ, ਬਣਾਇਆ ਜਾਂਦਾ ਪਰ ਇਹ ਵੀ ਐ ਮਜ਼ ਮਜਬੂਰੀ ਹੋ ਜਾਂਦੀ ਐ, ਫੇਰ ਬੰਦੇ ਨੂੰ ਕਿਤੋਂ ਨਾ ਕਿਤੋਂ ਲੈ ਕੇ ਬਣਾਣਾ ਪੈਂਦਾ ਏ।
ਹਾਂਜੀ-ਹਾਂਜੀ-ਹਾਂਜੀ, ਅੱਜ-ਕੱਲ ਪਲੋਟਸ ਵੀ ਬੜੇ ਮਹਿੰਗੇ ਨੇ, ਪਲੋਟਸ ਵੀ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਨੇ, ਕਿ ਆਮ ਆਦਮੀ ਵਾਸਤੇ ਅਹ ਲੈਣਾ ਬਹੁਤ
ਬਹੁਤ ਮੁਸ਼ਕਿਲ ਐ ਹਾਂਜੀ, ਇਹ ਉਹਨਾਂ ਵਾਸਤੇ ਖੇਤੀ ਤੇ ਬਾੜੀਆਂ ਮਰਜ਼ਿਆਂ ਵਾਸਤੇ ਹੈਗਾ। ਬਈ ਉਹਨਾਂ ਕੋਲ ਤੇ ਹੈ, ਉਹਨਾਂ ਨੇ ਬਣਾਣਾ ਹੀ ਬਣਾਣਾ, ਜਿਹਨਾਂ ਕੋਲ ਆਪਣੇ ਪਲੋਟ ਹੈਗੇ ਨੇ, ਜਿੰਨਾਂ ਕੋਲ ਆਪਣੇ ਇੰਨੇ-ਇੰਨੇ ਕਿੱਲੇ ਹੈਗੇ ਨੇ, ਉਹਨਾਂ ਨੂੰ ਤੇ ਬਣਾਣਾ ਹੀ ਬਣਾਣਾ। ਗਰੀਬ ਬੰਦਾ ਕੀ ਕਰਲੇਗਾ, ਗਰੀਬ ਬੰਦੇ ਨੂੰ ਤੇ ਜਰਾ ਜਾ ਵੀ ਕੋਈ ਮਕਾਨ ਬਣਾਣਾ, ਵਾਹਵਾ ਪੈਸਾ ਚਾਹੀਦਾ ਹੁੰਦਾ।
ਹਾਂਜੀ ਉਹ ਤਾਂ ਹੈ, ਅੱਜ- ਕੱਲ੍ਹ ਦੇ ਕਿਰਾਏ ਦੇ ਨੀ ਮਾਣ, ਤੇ ਕਿਰਾਏ ਇੰਨੇ ਵੱਧ ਗਏ ਨੇ। ਕਿਰਾਏ ਤੇ ਰਹਿਣਾ ਵੀ ਸੌਖਾ ਨੀ ਐ, ਦਸ-ਦਸ, ਪੰਦਰਾਂ-ਪੰਦਰਾਂ ਚਾਰ ਮਹੀਨਾ ਕੇ ਕਦੋਂ ਖਤਮ ਹੁੰਦਾ, ਪਤਾ ਹੀ ਨਹੀਂ ਚੱਲਦਾ ਹੈਗਾ। ਕਿਰਾਏ ਤੇ ਵੀ ਰਹਿਣਾ ਵੀ ਬੜਾ ਮੁਸ਼ਕਿਲ ਹੋ ਜਾਦਾ, ਇੰਨੀ ਮਹਿੰਗਾਈ ਵੱਧ ਗਈ ਏ ਬਹੁ ਜ਼ਆਦਾ।
ਬਸ ਉਹੀ ਗੱਲ ਹੈ ਨਾ, ਕਿਰਾਆ ਤੇ ਦਾਂਗੇ, ਉਹਨਾਂ ਨੂੰ ਟਾਈਮ ਸਿਰ ਕਿਰਾਆ ਚਾਹੀਦਾ, ਠੀਕ ਹੈ ਇਸ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਆਪਣਾ ਥੋੜ੍ਹਾ ਬਣੇ ਛੋਟਾ ਬਣੇ ਨਾ ਜ਼ਿਆਦਾ ਵੱਡਾ ਬਣੇ, ਤੇ ਆਪਣਾ ਹੀ ਬਣਨਾ ਚਾਹੀਦਾ ਹੈ
ਹਾਂ। ਆਪਣਾ ਮਕਾਨ, ਆਪਣਾ ਹੀ ਆਉਂਦਾ ਹੈ ਜਿੰਨੇ ਮਰਜ਼ੀ, ਆਪਣੀ ਵਰਗੀ ਰੀਸ
ਆਪਣੇ ਮਕਾਨ ਵਰਗੀ ਕਿਤੇ ਰੀਸ ਨਹੀਂ ਮਿਲਦੀ ਠੀਕ ਹੈ ਨਾ, ਕਿਉਂਕਿ ਆਪਣਾ ਜਿਹੜਾ ਮਕਾਨ ਏ, ਆਪਾਂ ਘਰ ਚ ਛੋਟੀ ਜਿਹੀ ਨੀ ਸਾਡੀ ਕੋਠੀ ਹੋਈਗੀ, ਆਪਾਂ ਉਹਦੇ ਚ ਵੀ ਸਹੀ ਰਹਾਂਗੇ। ਬਾਹਰਲਾ ਭਾਵੇਂ ਜਿੰਨਾ ਮਰਜੀ ਵੱਡਾ ਮਕਾਨ ਹੋਏ, ਸਾਨੂੰ ਆਪਣੇ ਕਮਰੇ ਚ ਕੱ ਆਪਣੇ ਘਰ ਚ ਰਹਿ ਕੇ ਸਕੂਨ ਮਿਲਦਾ, ਹੁਣ ਜਿੱਦਾਂ ਕਿ ਕਈ ਮਕਾਨ ਬਣਾਉਂਦੇ ਨੇ। ਹੁਣ ਕਿਸੇ ਹੋਰ ਜਗ੍ਹਾ ਤੇ ਮਕਾਨ ਲੈਂਦੇ ਨੇ, ਹੁਣ ਉਧਰ ਦਾ ਸਮਝ ਨਹੀ ਆਉਂਦੀ ਵੀ ਹੁਣ ਆਪਾਂ ਇੱਧਰ- ਇਧਰ ਕਰੀਏ ਕਿ, ਕਿਰਾਏ ਤੇ ਜਾਂਦੇ ਨੇ। ਉਹਨਾਂ ਨੂੰ ਪਤਾ ਅਸੀਂ ਕਿਰਾਇਆ ਦੇਣਾ ਹੁਣ ਅਸੀਂ ਕਿੱਦਾਂ ਕਰਾਂਗੇ ਕੀ ਇਹ ਹੈ ਵੀ ਵੀ ਚਲੋ ਬਾਬਾ ਜੀ ਹੁਣ ਸਾਡੇ ਵੀ ਫਟਾਫਟ ਸੁਣੋ, ਛੋਟੀ ਮੋਟੀ ਕੋਠੀ ਬਣਾਈ ਦੋ।
ਹਾਂਜੀ ਹਾਂਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਆਸਾਨ ਵੀ ਤੇ ਨਹੀਂ ਹੈ ਨਾ, ਹਰ ਚੀਜ਼ ਨੂੰ ਲੈ ਕੇ ਸਾਰੇ, ਸਭ ਕੁਛ ਬਦਲਣਾ ਪੈਂਦਾ ਹੈ, ਆਪਣਾ ਸਾਰਾ ਕੁਛ ਬਾਇਓਡਾਟਾ ਸਭ ਕੁਛ, ਬਹੁਤ ਚੀਜ਼ਾਂ ਚੇਂਜਿਸ ਕਰਨੀ ਪੈਂਦੀ ਹੈ ਸਾਨੂੰ
ਕਰਦੇ ਹਰ ਚੀਜ਼ ਚ, ਉਹ ਨਿੱਕੀ ਨਿੱਕੀ ਚੀਜ਼ ਵਾਸਤੇ ਚਾਹੇ ਖੱਜਾ ਤੋੜੀ ਵਾਸਤੇ ਕਰਨ ਵਾਸਤੇ ਕਹਿ ਦਿੰਦੇ ਨੇ, ਇਹ ਚੀਜ਼ ਤੁਹਾਡੀ ਪ੍ਰੋਪ ਉਪਰ ਨੀ ਹੈ, ਮਕਾਨ ਤਾਂ ਹੋਏਗਾ ਇਹ ਲਿਆਓ ਉਹ ਲਿਆਓ, ਰਜਿਸਟਰੀਆਂ ਦੇਖੋ ਜਿਹੜੀ ਮਕਾਨ ਦੀ ਰਜਿਸਟਰੀ ਵਗੈਰਾ ਕਰਾਂ ਨੇ ਉਹਦੇ ਚ ਵੀ ਸਾਰੀ ਚੀਜ਼ਾਂ ਦੀ ਜ਼ਰੂਰਤ ਪੈ ਜਾਂਣੀ ਐ
ਹਾਂਜੀ-ਹਾਂਜੀ ਬਹੁਤ ਜ਼ਿਆਦਾ ਮੁਸ਼ਕਿਲ ਹੈ, ਆਜ ਦੇ ਟਾਈਮ ਵਿੱਚ ਨਾ
ਅੱ ਦੇ ਟਾਈਮ ਚ ਮਕਾਨ ਬਣਾਣਾ, ਕਹਿਣਾ ਆਸਾਨ ਏ ਬਣਾਉਣਾ ਬਹੁਤ ਮੁਸ਼ਕਿਲ ਹੈ, ਹੁਣ ਜਿੱਦਾਂ ਅਸੀਂ ਮਿਸਤਰੀ ਵਾਹੜ ਤੇ ਲੈਂਦੇ ਹਾਂ
ਕੱਢਣੇ ਬੜੇ ਔ ਔਖੇ ਨੇ ਹਾਂ, ਵਾਰਨਾ ਸੌਖਾ ਹੈ, ਪਰ ਕੱਢਣੇ ਬੜੇ ਔਖ
ਉਹੀ ਕਹਿੰਦੇ ਨਾ ਵਾੜੋ ਹੱਥ ਖੋਲ ਕੇ, ਕੱਢੋ ਹੱਥ ਜੋੜ ਕੇ।
ਹਾਂ
ਠੀਕ ਹੈ ਨਾ
ਹਾਂਜੀ ਹਾਂਜੀ ਉਹ ਨਾਲੇ ਫਿਰ, ਇਹਨਾਂ ਦਾ ਮਿਸਤਰੀਆਂ ਦਾ ਵੀ ਵੱਖਰਾ ਹਾਂ ਉਹਨਾਂ ਲਈ, ਇਹਨਾਂ ਦੀ ਵੱਖਰੀ
ਹਾਂਜੀ ਬਸ ਉਹੀ ਗੱਲ ਨਾ, ਮਿਸਤਰੀਆਂ ਨੂੰ ਮਿਸਤਰੀ ਬਣਨਾ ਪੈਂਦਾ ਹੈ ਹੁਣ ਕਈ ਬਜ਼ਾਰੋਂ ਬਾਜ਼ਾਰੋਂ ਨਹੀਂ ਲ ਲਗਵਾਉਂਦੇ, ਜਿੱਦਾਂ ਮਿਸਤਰੀਆਂ ਦੀ ਚਾਹ, ਬਜ਼ਾਰੋਂ ਨਹੀਂ ਲਗਵਾਉਂਦੇ ਕਈ ਕਹਿੰਦੇ ਨੇ ਜਿੰਨੇ ਦੀ ਬਾਜ਼ਾਰੋਂ ਚਾਹ ਪੈਣੀ ਐ, ਇਹਨਾਂ ਦਾ ਘਰ ਦੁੱਧ ਆਏਗਾ।
ਘਰ ਦੁੱਧ ਲੈ ਕੇ, ਪਰ ਮਿਹਨਤ ਤੇ ਉਹੀ ਹੈ ਨਾ ਸਾਰੀ ਗੱਲ ਏ ਹੀ ਹੈ ਪੈਸੇ ਤਾਂ ਵੇਖ ਲਓ ਹੈਨਾ ਹੈਨਾ, ਹੁਣ ਮਿਹਨਤ ਕਰੇ, ਮਿਹਨਤ ਲੱਗਣੀ ਹੈ
ਜੀ ਜਿੱਦਾਂ ਕਿ ਉਹਨਾਂ ਅਮੀਰ ਲੋਕ ਨੇ, ਉਹ ਕੀ ਕਰਦੇ ਨੇ, ਬਾਹਰੋਂ ਚਾਵਾਂ ਬਣਵਾ ਦਿੰਦੇ ਨੇ ਇਹਨਾਂ ਦੀਆਂ ਵੀ ਬਾਹਰੋਂ ਤੁਸੀਂ ਚਾਵਾਂ ਪੀਓ, ਤੇ ਹੁਣ ਜਦ ਜਿਹੜਾ ਘਰ ਮਜ਼ਦੂਰੀ ਕਰਦਾ, ਉਹਨਾਂ ਨੂੰ ਤੇ ਇਹੀ ਕਹਿਣਾ ਵੀ ਅਸੀਂ ਘਰੋਂ ਬਣਾ ਕੇ ਲਿਆਨੇ ਆਂ ਕਹਿੰਦੇ ਨੇ ਇਹ ਘਰ ਚ ਵਧ ਵਾਧਾ ਪੈ ਜਾਂਦਾ ਹੈ ਉਸੇ ਚੀਜ਼ ਦਾ ਵੱਧ ਪੈ ਜਾਂਦਾ ਹੈ ਹਾ, ਬਜ਼ਾਰੋਂ ਤੇ ਪੂਰੀ ਪੂਰੀ ਮਿੰਲਨੀ, ਘਾਰ ਚ ਵਾਧਵਾ
ਹਾਂਜੀ ਮਕਾਨ ਵੀ ਅਸੀਂ ਸੋਚਦੇ ਹਾਂ ਨਾ, ਕਿ ਠੇਕੇ ਦੇ ਦੇ ਦੀ ਅਸੀਂ ਫ੍ਰੀ ਹੋ ਜਾਗੇ, ਠੇਕੇਦਾਰ ਜਿਹੜੇ ਹੁੰਦੇ ਨੇ ਉਹ ਵੀ ਵਿੱਚੋਂ ਕੁਛ ਨਾ ਕੁੱਛ ਕਰ ਜਾਂਦੇ ਨੇ ਕੰਮ ਜੋਲ ਮੋਲ ਤੇ ਕਰਨਾ ਹੀ ਹੁੰਦਾ ਉਹਨਾਂ ਨੇ ਹਾਂ, ਜਾਂ ਕਿਸੇ ਬੈਠ ਕੇ ਵੀ ਕਲ ਨੂੰ ਐਸਾ ਕੁਛ ਕਰ ਦੇਣਗੇ, ਬੇਕਾਰ ਮਟੀਰੀਅਲ ਲਗਾ ਦੇਣਗੇ, ਕਦੇ ਕੁੱਛ ਕਰ
ਅੱਜ ਕੱਲ੍ਹ ਤੇ ਇੱਟਾਂ ਦਾ ਕਹਿੰਦੇ ਬਹੁਤ ਤਲ ਮਹਿੰਗੀ ਹੋ ਗਈ ਸੀ, ਮਕਾਨ ਕਿੱਥੋਂ ਬਣਨੇ, ਈਟਾਂ ਹੀ ਬੜੀਆਂ ਮਹਿੰਗੀਆਂ ਹੋਈਆਂ ਦੀਆਂ
ਹਾਂ, ਬੜੀ ਮਹਿੰਗਾਈ ਵੱਧ ਗਈ, ਖਾਣ ਪੀਣ ਚ ਦੇਖਲੋ ਸਬਜ਼ੀਆਂ ਸ
ਲੈਂਟਰ ਵਗੈਰਾ ਪਾਉਣਾ ਹੁੰਦਾ ਹੈ ਸਰੀਆ ਇੰਨਾ ਮਹਿੰਗਾ ਹੋਇਆਦਾ
ਹਾਂ
ਉਹੀ ਦਿੱਕਤ ਆ ਜਾਂਦੀ। ਗ਼ਰੀਬ ਬੰਦਾ ਕਿੱਥੋਂ ਬਣਾਏਗਾ।
ਸਬਜ਼ੀਆਂ ਵੀ ਕਿੰਨੀਆਂ ਮਹਿੰਗੀਆਂ ਏਦੇ ਨਾਲ। ਟਮਾਟਰ ਲਾ ਲਓ, ਪਿਆਜ ਲਾ ਲਓ ਅ ਦੇ ਟਾਈਮ ਚ ਨਿੰਬੂ ਨੇ ਵੀ ਅੰਤ ਹੋਈ ਹੈ ਬਹੁਤ ਹਣ ਗਰਮੀ ਕਿੰਨੀ ਪੈ ਰਹੀ ਹੈ ਨਾ ਤੇ
ਟਮਾਟਰ ਡੇਢ ਸੌ ਦੋ ਸੌ ਤੱਕ ਜਾਣਾ ਹਜੇ
ਹਾਂ ਇੱਥੇ ਹਰ ਸਾਲ ਦਾ ਹਰ ਸਾਲ ਦਾ ਕੰਮ ਹਾਂ। ਹਰ ਸਾਲ ਮਹਿੰਗਾਈ ਹੁੰਦੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ। ਕੇ ਨਾ ਗਰੀਬ ਮਾਰ ਹੁੰਦੀ। ਬੜੀ ਜ਼ਿਆਦਾ ਬੜੀ ਮਹਿੰਗੀ
ਤੁਸੀਂ ਦਾਲਾਂ ਦੇਖ ਲੋ ਬਈ ਦਾਲਾਂ ਚ ਪਾ ਲਈਆਂ ਸੀ ਹੁਣ ਦੇਖਲਓ ਕੀ ਕੀ ਭਾ ਵੀ ਇਹ ਦਾਲ ਪਹਿਲੇ ਤੀਹ ਤੀਹ ਚਾਲੀ ਚਾਲੀ ਰੁਪਏ ਮਿਲ ਜਾਂਦੀ ਸੀ ਹੁਣ ਮਿਲਦੀ ਮਹਿੰਗੀ ਹੁ ਪੰਜਾਹ ਪੰਜਾਹ ਸੱਠ ਸੱਠ ਰੁਪਏ ਪਾਈਆ ਹੋਈ ਪਈਏ
ਹਾਂ ਹਾਂ ਹਾਂਜੀ ਹਾਂਜੀ ਜਿਹੜੀ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹੋਰ ਖੰਡ ਲਾ ਲਓ। ਚੀਜ਼ਾਂ ਬੜੀਆਂ ਮਹਿੰਗੀਆਂ ਹੋ ਦੀਆਂ ਨੇ
ਆਟੇ ਵਲ ਵੇਖ ਲੋ ਤੁਸੀਂ ਚਾਲੀ, ਪੰਤਾਲੀ ਰੁਪਏ ਤੇ ਆਟਾ ਈ ਹੋਇਆ ਦਾ, ਕਿੱਲੋ ਹਾਂ ਬਸ ਉਹੀ ਗੱਲ ਹੈ ਨਾ
ਹਮ ਕਿੱਥੇ ਪੈਕੇਟ ਆਲੇ ਦੁਧ ਹਾਂਜੀ। ਪੈਕੇਟ ਵਾਲੇ ਦੁੱਧ ਬਾਰਾਂ, ਚੌਦਾਂ ਰੁਪਏ ਦਾ ਇੱਕ ਪੈਕੇਟ ਆਉਂਦੇ ਸੀ। ਕਿਥੇ ਹੁਣ ਉਹਨੇ ਬ ਤੇ ਰੁਪਏ ਛੱਤੀ ਰੁਪਏ ਕੀਤੇ ਹੋਏ ਨੇ।
ਹਾਂ। ਬੱਸ ਉਹੀ ਗੱਲ ਏ ਉਹਨਾਂ ਨੂੰ ਪਤਾ ਉਹਨਾਂ ਨੇ ਲੈਣਾ ਵਰਤਣਾ ਤੇ ਪੈਕੇਟ ਵੀ ਦੇਖੋ ਨਾ ਪਹਿਲੇ ਪੈਕੇਟ ਹੁੰਦੇ ਸੀ ਵੱਡੇ ਹੁਣ ਪੈਕਟ ਹੀ ਨਿੱਕੇ ਨਿੱਕੇ ਨੇ ਹਾਂਜੀ ਇਹ ਗੱਲ ਬੱਸ ਉਹਨੂੰ ਕੀ ਕਰ ਸਕਦਾ। ਕੋਈ ਜਿਹਨਾਂ ਨੇ ਖਾਣਾ ਉਹਨਾਂ ਨੇ ਤਾਂ ਖਾਣਾ ਹੀ ਹੈ। ਮਹਿੰਗਾਈ ਹੋਏ ਚਾਹੇ ਨਾ ਹੋਏ ਉਹਨਾ ਨੇ ਤੇ ਖਾਣਾ ਹੈ ਨਾਲੇ ਦੇਖੋ, ਪੇਟ ਹੈਗਾ ਆਪਣਾ ਉਹਨਾਂ ਨੇ ਖਾਣਾ ਹੀ ਖਾਣਾ ਢਿੱਡ ਲੱਗਾ ਦਾ ਨਾਲ ਉਹਨੇ ਤੇ ਮੰਗਣੀ ਹਰ ਚੀਜ਼ ਦੁੱਧ ਨਾਲ ਦੁੱਧ ਰੋਟੀ ਨਾਲ ਰੋ ਇਹ ਚ ਨਾਲ ਚਾ ਹਰ ਚੀਜ਼ ਚਾਹੀਦੀ ਹੈ। ਦੇਖੋ ਹਨਾ ਇਹ ਗੱਲ ਹੈ।
ਜਨਮ ਗਰੀਬ ਰ ਬੰਦੇ ਨੇ ਤੇ ਰੋਟੀ ਦਾ ਹੀ ਜਿਵੇਂ ਬੜੀ ਵੱਡੀ ਗੱਲ ਉਹ ਤੇ ਹਾਂ। ਅੱਜ ਕਲ ਦੇ ਟਾਈਮ, ਹਾਂਜੀ- ਹਾਂਜੀ
ਸਹੀ ਕਹਿੰਦਾ। ਸਾਨੂੰ ਰੋਟੀ ਮਿਲ ਜਏ ਹੋਰ ਕੁੱਛ ਮਿਲੇ ਨਾ ਮਿਲੇ ਢਿੱਡ ਸਾਡਾ ਭੁੱਖਾ ਨਾ ਰਹੇ।
ਹਾਂਜੀ-ਹਾਂਜੀ। ਬੜਾ ਔਖਾ ਬੜਾ ਮਕਾਨ ਸੋ ਬਣਾਣੇ ਕਰਨੇ ਬੜਾ ਬੜੀ ਦੂਰ ਦੀ ਗੱਲ ਹੈ। ਇੱਥੇ ਤੇ ਰੋਟੀ ਨੀ ਮਾਨ ਰੋਟੀ ਮ ਦੇ ਟਾਈਮ ਚ
ਪਹਿਲੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਵਧੀਆ ਰਹਿ ਗਏ ਨਹੀਂ ਜਿਨਾਂ ਨੇ ਆਪਣੇ ਟਾਈਮ ਤੇ ਬਣਾ ਲਿਆ। ਉਹਨਾਂ ਨੂੰ ਇਹ ਸੀ ਵੀ ਅਸੀਂ ਲੈ ਕੇ ਬਣਾ ਲਿਆ ਹੁਣ ਜਿਹਨਾਂ ਨੇ ਬਜ਼ੁਰਗਾਂ ਨੇ ਲਿ ਕੀਤਾ ਹੀ ਨਹੀ ਬਣਾਇਆ ਹੀ ਨਹੀਂ ਉਹਨਾਂ ਵਾਸਤੇ ਬੱਚਿਆਂ ਵਾਸਤੇ ਅੱਜ ਕੱਲ ਮੁਸ਼ਕਿਲ ਹੋ ਗਈ ਹੈ।
ਬੜੀ ਮੁਸ਼ਕਿਲ ਹੋ ਗਈ। ਹਾਂ। ਜਿਹੜੇ ਪਹਿਲੇ ਪੁਰਾਣੇ ਟਾਈਮ ਬਣਾ ਕੇ ਆਪਣੀ ਪੁਸ਼ਤਨੀਆਂ ਤੇ ਬਣ ਗਿਆ ਬਸ ਜੋ ਬਣ ਗਿਆ ਅੱਜ ਦੇ ਟਾਈਮ ਤੇ ਕੁਛ ਵੀ ਨਹੀਂ ਹੈਗਾ
ਹਾਂਜੀ-ਹਾਂਜੀ ਬੱਸ ਇਹੀ ਗੱਲ ਹੈ। ਜਿਹੜੇ ਬਣਾ ਗਏ ਨੇ ਉਹ ਵੀ ਠੀਕ, ਜਿਹਨਾਂ ਨੇ ਉਹੇ ਬਣਾਇਆ। ਉਹਨਾਂ ਬਣਾਉਣ ਵਾਸਤੇ ਦੁਬਾਰਾ ਰੂਟੀਨ ਤੋਂ ਨੀਆਂ ਭਰਾਣੀਆਂ ਸਭ ਕੁਛ ਕਰਨਾ ਮਿੱ ਇਟ ਸਟਵਾਣੀ ਦਰਵਾਜ਼ੇ ਵਗੈਰਾ ਰਿਪੇਅਰ ਕਰ ਕਰਵਾਣੇ ਨਾਲ।
ਹਾਂਜੀ ਹਾਂਜੀ‌, ਬੜਾ ਔਖਾ ਹੋਂ। ਜਾਂਦਾ ਅੱਜ ਦੇ ਟਾਈਮ ਚ ਤੇ ਬੜਾ ਕਮ ਹੋਇਆ ਪਇਆ ਮਹਿੰਗਾਈ ਨੇ ਆ
ਮਹਿੰਗਾਈ ਨਹੀਂ ਬਸ ਮਹਿੰਗਾਈ ਤੇ ਤੁਸੀਂ ਕੁਛ ਨਾ ਪੁੱਛੋ ਹਰ ਇੱਕ ਚੀਜ਼ ਜਿੱਦਾਂ ਕਿ ਹੁਣ ਆਪਾਂ ਰਾਸ਼ਨ ਚ ਤੇਲ ਵਗੈਰਾ ਲਿਆਦੇ ਹਾਂ ਕਿੰਨਾ ਮਹਿੰਗਾ ਹੋਇਆ ਤੇਲ
ਹਾਂਜੀ ਹਾਂਜੀ,
ਰਾਸ਼ਨ ਚ ਸਰਯੌਂ ਦਾ ਤੇਲ ਲਿਆਨੇ ਆਂਂ ਕਿੰਨਾ ਮਹਿੰਗਾ ਏ।
ਹਾਂਜੀ ਬੜੀ ਆਤ ਚੱਕੀ ਹੋਈ ਹੈ।
ਤੇ ਸਬਜ਼ੀ ਨਹੀ ਬਨਦੀ ਬੰਦਾ ਤੇਲ ਕੈ ਤੇਲ ਨੀ ਵਰਤਦੇ ਹੁਣ ਤੇਲ ਬਿਨਾ ਸਬਜੀ਼ ਜੀਵੇਂ ਨੀ ਬਣਨੀ ਬਣਾਨੀ ਕਹੀਦੀ ਹੈ ਫੇਰ
ਹਾਂਜੀ ਬੜਾ ਮੁਸ਼ਕਿਲ ਹੈ ਹਰ ਚੀਜ਼ ਨੂੰ ਲੈ ਕੇ ਸੋਚ ਕੇ ਚੱਲਣਾ ਪੈਂਦਾ ਕਿਹੜੀ ਚੀਜ਼ ਵਰਤਣੀ ਹੈ ਕਿੰਨੀ ਵਰਤਣੀ ਹੈ ਵਰਤਣ ਤੋਂ ਪਹਿਲੇ ਸਭ ਉਹ ਖਤਮ ਹੁੰਦੀ ਨੀ ਕਿ ਪਹਿਲੇ
ਪਲੀਜ਼ ਵੇਖਨਾ ਕਿੱਡੀ ਕਿੱਡੀ ਮਹਿੰਗੀ ਹੋ ਗਈਦੀ ਹੈ
ਹਾਂਜੀ ਹਾਂਜੀ
ਨਮਕ ਵੀ ਹੁਣ ਮਹਿੰਗਾ ਹੋ ਗਿਆ ਕਾਲਾ ਦੇਖ ਲੋੋ। ਦੂਸਰਾ ਨਮਕ ਸੇਂਧਾ ਨਮਕ ਵੈਸੇ ਵਧੀਆ ਹੁੰਦਾ ਸੇਂਧਾ ਨਮਕ ਹੀ ਵਰਤਦੇ ਆਂ।
ਸੇਨਦਾ ਈ ਹਾਂ ਓਹੀ ਵਰਤੇ ਦੇ। ਹਨਾਂ। ਪਾਕਿਸਤਾਨੀ ਆਓਦਾ। ਓ ਵੀ। ਹੂੰ। ਅੱਛਾ
ਹੋਰ ਦੱਸੋ ਤੁਸੀਂ
ਬਸ ਵਧੀਆ, ਠੀਕ ਠਾਕ ਸਭ ਬ ਸਹੀ ਮਹਿੰਗਾਈ ਦੇ ਕਰਕੇ ਤੇ ਕੰਨਾ ਚ ਧੂਏਂ ਕਢਾਇ ਹੋਏ।
ਬਸ ਜੀ ਪੁੱਛੋ ਕੁਛ ਨਾ ਕੰਨਾਂ ਚ ਤੂਵੇ ਬਸ ਸੋਚ ਸੋਚ ਰਹਿ ਜਾਂਦੇ ਆਂ ਕੀ ਕਰਿਏਂਗੇ ਕੀ ਹੋਏਗਾ ਅੱਗੇ ਅੱਗੇ ਦੇਖੋ ਹੁਣ।
ਅੱਗੇ ਹਾਂ ਅਜ ਦੇ ਟਾਈਮ ਦੇਖ ਲਓ ਹੋਰ ਅੱਗੇ ਜਾ ਕੇ ਹੋਰ ਜਿਹੜੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਵਾਸਤੇ।
ਹਾਂਜੀ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੋ ਜਾਣਾ ਹੈ ਕਹਿੰਦੇ ਨੇ ਮਹਿੰਗਾਈ ਤੇ ਹੋਰ ਹੋਣੀ ਏ
ਹਾਂਜੀ ਹਾਂਜੀ
ਅਸੀ ਸੋਚਦੇ ਆ ਨਾ ਭੀ ਅੱਗੇ ਅੱਗੇ ਕੀ ਕੀ ਬਣੇਗਾ।
ਹਾਂ ਬੜਾ ਓ
ਅੱਜ ਕੱਲ ਦੇ ਤੁਹਾਨੂੰ ਦੇਖੋ ਨਾ ਕੰਮ ਕਾਰ ਨੀ ਹੈਗੇ ਤੇ ਮਹਿੰਗਾਈ ਕੀ ਕਰੇਗੀ ਕੰਮ ਵੀ ਹੋਣ ਨਾ ਕੰਮਾਂ ਦੇ ਨਾਲ ਹੀ ਨੌਕਰੀਆਂ ਹੀ ਨੀ ਹੈਗੀਆਂ ਫ
ਹਾਂ ਹਾਂ
ਮਹਿੰਗਾਈ ਵੀ ਕੀ ਕਰੇਗਾ ਬੰਦਾ ਉਹਨਾਂ ਨੇ ਨੌਕਰੀਆਂ ਜੇ ਨੌਕਰੀਆਂ ਦਿੰਦੇ ਨੇ ਤੇ ਸੈਲਰੀਆਂ ਕੁਛ ਨੀ ਹੁੰਦੀਆਂ
ਹੂਂੰ ਉਹੀ ਬਸ ਜਿੰਨੀ ਸੈਲਰੀ ਆਮ ਹੁੰਦੀ ਹੈ ਓਨੀ ਬੰਦਾ ਗੁਜ਼ਾਰਾ ਕਰ ਲਵੇ ਓਨੀ ਦਿੰਦੇ ਨੇ
ਹ ਤੁਹਾਨੂੰ ਪਤਾ ਸਟਾਰਟਿੰਗ ਤੋਂ ਵੀ ਦਸ ਦਸ ਹਜ਼ਾਰ ਰੁਪਇਆ ਸਟਾਰਟ ਦਿੰਦੇ ਨੇ ਤੋਓ ਕਈਆਂ ਦੇ ਗੁਜ਼ਾਰੇ ਹੁੰਦੇ ਕਈਆਂ ਦੇ ਨਹੀਂ ਹੁੰਦੇ। ਤੇ ਇਹ ਵੀ ਗੱਲ ਹੈ ਨਾ ਜਿਸ ਹਿਸਾਬ ਦੀ ਮਹਿੰਗਾਈ ਹੈ
ਹੋਰ ਔਰ ਨੌਕਰੀ ਦੇ ਹਿਸਾਬਵਾਸਤੇ ਕਈ ਹਾਂਜੀ ਹਾਂਜੀ ਠੀਕ ਏ ਠੀਕ ਏ।